ਹੈਲੋ ਸਤਿ ਸ੍ਰੀ ਅਕਾਲ ਜੀ।
ਸਤਿ ਸ਼੍ਰੀ ਅਕਾਲ ਹੋਰ ਕੀ ਹਾਲ ਹੈ।
ਵਧੀਆ ਤੁਸੀਂ ਸੁਣਾਓ।
ਮੈਂ ਵੀ ਵਧੀਆ,
ਹਾਂਜੀ ਤੁਸੀਂ ਸੁਣਾਓ।
ਹਾਂ ਇੱਧਰ ਵੀ ਸਭ ਵਧੀਆ
ਚਾਚੂ ਪੀ ਲਈ ਸ਼ਾਮ ਦੀ।
ਹਾਂ ਬਸ ਹੱਲੇ ਤੇ ਨੀ ਪੀਤੀ, ਉਹ ਹੁਣ ਪੀਣੀ ਹੈ। ਸਾਡੇ ਦਾ ਵੈਸੇ ਤੇ ਸ਼ਡਿਊਲ ਤਾਂ ੲੈਹੀ ਹੈਗਾ, ਸਵੇਰੇ ਸਾੜੇ ਅੱਠ ਨਾਸ਼ਤਾ ਕਰ ਲਈ ਤਾ ਤੇ ਇੱਕ ਵਜੇ ਤੱਕ ਸਾਡਾ ਲੰਚ ਹੋ ਜਾਂਦਾ ਇੱਕ ਡੇਢ ਵਜੇ ਤੱਕ। ਤੇ ਤੇ ਸ਼ਾਮ ਦੀ ਚਾਹ ਸਾਡੀ ਹੁੰਦੀ ਹੈ, ਪੰਜ ਸਾਢੇ ਪੰਜ ਵਜੇ ਤੱਕ। ਉਹ ਜਾਂਦੀ ਹੈ। ਤੇ ਉਸ ਤੋਂ ਬਾਅਦ ਸਾਡਾ ਅਹ ਜਿਹੜਾ ਡੀਨਰ ਉਹ ਵੀ ਜਲਦੀ ਹੋ ਜਾਂਦਾ ਉਹ ਸਾਡਾ ਸਾਢੇ ਸੱਤ ਅੱਠ
ਅ ਹੈ ਸਲੀਪਣਾ
ਹਾਂਜੀ ਤੇ ਬਸ ਸ਼ਡਿਊਲ ਦੇ ਅਕੋਡਿੰਗ ਹੈ ਹਾਂ ਬਿਲਕੁਲ ਸਹੀ ਬਈ ਸ਼ਡਿਊਲ ਦੇ ਅਕੋਰਡਿੰਗ ਇਹ ਰਹਿੰਦਾ ਨਾ ਕਿ ਸਹੀ ਟਾਈਮ ਤੇ ਖਾਣਾ ਮਿਲ ਰਿਹਾ ਤੇ ਸਾਨੂੰ ਸਰੀਰ ਨੂੰ ਬਈ ਕੋਈ ਦਿੱਕਤ ਨੀ ਆਉਂਦੀ ਜ਼ਿਆਦਾਤਰ ਹਾਂ
ਜਿੰਨੀ ਜਲਦੀ ਖਾਂਗੇ ਉਓਨੀ ਦੇਰ ਮਤਲਬ ਸਰੀਰ ਵੀ ਸਹੀ ਰਹੇਗਾ ਟਾਈਮ ਸ ਬੰਦਾ ਨ ਪੜ੍ਹ ਵੀ ਜਾਂਦਾ
ਹਾਂਜੀ ਥੋੜਾ ਮਤਲਬ ਫ੍ਰਰੀ ਟਾਈਮ ਵੀ ਸਾਨੂੰ ਕਾਫੀ ਮਿਲ ਜਾਂਦਾ ਦੇ ਚ ਨਾ ਬੰਦਾ ਮਤਲਬ ਹੋਰ ਬੰਦਾ ਕੰਮ ਕਰ ਲੈਂਦਾ ਬਥੇਰੇ ਤੇ ਬਾਕੀ ਕਿ ਚਲੋ ਅਹ ਹੋਰ ਜਿਵੇਂ ਰਾਤੀ ਜਿਵੇਂ ਡਿਨਰ ਦਾ ਕਹਿੰਦੇ ਨੇ ਕਿ ਸਾਨੂੰ ਸੋਣ ਤੋਂ ਦੋ ਘੰਟੇ ਪਹਿਲੇ ਕਰਨਾ ਚਾਹੀਦਾ ਸਾਨੂੰ ਫਿਰਰ ਟਾਈਮ ਕਾਫ਼ੀ ਮਿਲ ਜਾਂਦਾ ਸੋਨ ਤੋਂ ਸਾਡਾ ਦੋ ਤਿੰਨ ਘੰਟੇ ਮਲੇ ਹੀ ਜਾਂਦੇ ਨੇ ਆਰਾਮ ਨਾਲ
ਹਮ ਅਸੀਂ ਤਾਂ ਖਾਂਦਾ ਹ ਦਸ ਦਸ ਗਿਆਰਾਂ ਵਜੇ ਖਾਂਦੇ ਰ ਕਈ ਲੇਟ
ਹਾਂਜੀ ਇਹ ਮੈਂ ਤੁਹਾਨੂੰ ਦੱਸਾਂ ਸਾਡੇ ਪੇਕੇ ਘਰ ਤੇ ਐਵੇਂ ਹੁੰਦਾ ਸੀ ਸਾਡੇ ਹਲੇ ਵੀ ਇਹੀਓ ਹੈਗਾ ਸ਼ਡਿਊਲ ਕਿ ਉੱਧਰ ਸਾਡੇ ਮਥੇ ਤੇ ਅੱਠ ਵਜੇ ਤੇ ਚਾਹ ਬੰਦੀ ਹੈ ਸਾਡੀ ਪਹਿਲੇ ਚਾਏ ਦਾ ਇੰਤਜ਼ਾਮ ਹੁੰਦਾ ਚਾਹਏ ਨਾਸ਼ਤੇ ਹਦਾ ਫਿਰ ਨਾਸ਼ਤੇ ਤਾਂ ਸਾਡਾ ਜਿਹੜਾ ਰੇਡੀੀਓਨ ਹੁੰਦਾ ਨਾ ਉਹ ਗਿਆਰਾਂ ਵਜੇ ਤਿਆਰ ਕਰਦੇ ਨੇ ਤੇ ਸਾਡੇ ਗਿਆਰਾਂ ਵਜੇ ਹਾਂ ਤੇ ਸਾਡੇ ਗਿਆਰਾਂ ਵਜੇ ਤੱਕ ਖਾਣਾ ਖੁਣਾ ਸ਼ੁਰੂ ਹੁੰਦਾ ਬਾਰਾਂ ਵਜੇ ਜਾ ਕੇ ਸਮਾਪਨ ਹੁੰਦਾ ਹੈ ਸਮਝੋ ਤੇ ਇਧਰ ਇੱਧਰ ਸਾਡਾ ਲੰਚ ਰੇਡੀ ਹੋ ਦੇਰੇ ਤੇ ਤੇ ਉੱਧਰ ਸਾਡਾ ਤਿੰਨ ਸਾਢੇ ਤਿੰਨ ਲੰਚ ਹੁੰਦਾ ਜੇ ਤੇ ਰਾਤੀ ਨੂੰ ਫੇਿਰ ਫਿਰ ਪਤਾ ਹੀ ਹੈ ਲੇਟ ਲੰਚ ਕਰਾਂਗੇ ਤੇ ਲੇਟ ਡਿਨਰ ਹੋਏਗਾ ਰਾਤੀ ਡਿਨਰ ਵੀ ਹਾਂਜੀ ਰਾਤ ਡਿਨਰ ਵੀ ਫੇਿਰ ਲੇਟ ਹੁੰਦਾ ਉਹ ਨੂੰ ਕਈ ਵਾਰੀ ਦਸ ਵੱਜ ਜਾਂਦੇ ਨੇ ਕਦੀ ਸਾਢੇ ਦਸ ਹੋ ਜਾਂਦੇ ਨੇ।
ਹਾਂ ਇ ਤੇ ਹ ਬਹੁਤਾ ਲੇਟ ਹੀ ਫੇਰ ਸੋਨਾ ਨੀਂਦਰ ਈ ਨਹੀ ਪੂਰੀ ਹੁੰਦੀ ਗਿਆਰਹ ਗਿਆਰਹ ਵਜੇ ਤੱਕ
ਹਾਂਜੀ ਬਿਲਕ ਬਿਲਕੁਲ ਕਈ ਵਾਰ ਅਸੀਂ ਹੋ ਜਾਂਦਾ ਕਿ ਹਾਂ ਬਈ ਅਸੀਂ ਥੋੜ੍ਹਾ ਉੱਧਰ ਹੁੰਦਾ ਸੀ ਪਹਿਲਾਂ ਮੈਨੂੰ ਕਿ ਅਸੀਂ ਟਾਈਮ ਥੋੜ੍ਹਾ ਚੇਂਜ ਕਰੀਏ ਪਰ ਫੇਿਰ ਵੀ ਜਿੰਨਾ ਮਰਜ਼ੀ ਕੋਸ਼ਿਸ਼ ਕਰੀਏ ਇੱਕ ਦੋ ਦਿਨ ਸੁਧਾਰ ਹੁੰਦਾ ਸੀ ਫਿਰ ਉਵੇਂ ਦਾ ਉਵੇਂ ਸ਼ਡਿਊਲ ਹੋ ਜਾਂਦਾ ਸਾਡਾ
ਅੱਛਾ ਤੇ ਉੱਧਰ ਜਾਂਦੇ ਹੋੋਗੇ ਤੁਹਾਨੂੰ ਫ ਦਿੱਕਤ ਉਂਦੀ ਹੋਏਗੀ
ਨਹੀਂ ਮੇਰੇ ਪਿੱਛੇ ਮੇਰੇ ਪਿੱਛੇ ਫੇਿਰ ਨਾ ਉਹ ਜਲਦੀ ਦੇਵਨਾਥ ਦਿੰਦੇ ਨੇ ਹਾਂ ਫਿਰ ਉਹਨਾਂ ਨੂੰ ਹਾਂ ਉਹਨਾਂ ਨੂੰ ਪਤਾ ਹੁੰਦਾ ਨਾ ਕਿ ਅੱਜ ਜਲਦੀ ਖਾਂਦੇ ਨੇ ਤੇ ਥੋੜ੍ਹਾ ਜਲਦੀ ਰੇਡੀ ਕਰ ਦਿੰਦੇ ਨੇ ਫੇਿਰ ਕਿਉਕੀ ਏ ਐ ਵੀ ਲੇਟ ਵੈਸੇ ਤਾਂ ਇਹ ਲੇਟ ਹੀ ਜਾਂਦੇ ਨੇ ਇੱਧਰ ਤੇ ਅੱਠ ਵਜੇ ਤੱਕ ਅਸੀਂ ਡਿਨਰ ਕਰਕੇ ਫ੍ਰਰੀ ਹੋ ਜਾਂਦੇ ਹਾਂ ਐਲੈਾਨ ਆਉਂਦੇ ਨੇ ਮੈਨੂੰ ਨੋ ਜੇ ਤੱਕ ਆ ਆਉਂਦੇ ਨੇ ਨੌ ਸਵਾ ਨੌ ਇਹਨਾਂ ਨੂੰ ਵੱ ਇੰਨੇ ਤੱਕ ਫੇਿਰ ਸਾਡਾ ਡਿਨਰ ਰੇਡੀ ਹੋ ਜਾਂਦਾ ਉੱਧਰ
ਅੱਛਾ
ਨਹੀਂ ਤਾਂ ਸਾਡੇ ਨੌ ਵਜੇ ਤੇ ਤਿਆਰੀ ਸੋਚਦੇ ਹਾਂ ਕੀ ਬਣਾਉਣਾ ਕੀ ਨਹੀਂ ਬਣਾਉਣਾ ਇਹ ਚੱਲਦਾ ਪਿਆ ਹੋਂਦਾ ਹੋਰ ਇਧਰ ਤੇ ਸੋਣ ਦੀ ਤਿਆਰੀ ਵੀ ਹੁੰਦੀ ਹੁੰਦੀ ਸਾਡੀ
ਹਮ ਇੱਥੇ ਸੋ ਜਾਂਦਾ ਹੈ ਤਾਂ ਹੋ ਸਾਡੇ ਨੋ ਤਿਆਰ ਹੁਣੇ ਹਾਂ ਸਾਡਾ ਵੀ ਐਵੇਂ ਚੱਲਦਾ ਹੁਣ ਉਹ ਸਾਡੇ ਉਹ ਪੇਕੇ ਵੀ ਜਲਦੀ ਖਾ ਲੈਂਦੇ ਨੇ ਭਰਾ ਜਲਦੀ ਆ ਜਾਂਦਾ ਹੈ, ਨਾ ਫਿਰ ਉਹ ਆਟ ਨੋ ਵਜੇ ਖਾ ਕੇ ਮਤਲਬ ਨੌ ਸਾੜੇ ਨੌ ਸੌ ਜਾਂਦੇ ਹੇ। ਸਵੇਰ ਦੇ ਥੱਕੇ ਹੁੰਦੇ ਨੇ ਉਹ ਵੀ। ਕਾਮ ਤੇ ਗਏ ਹੁੰਦਾ ਹੈ, ਫੇਰ ਉਹ ਜਲਦੀ ਖਾ ਲੈਂਦਾ ਰੋਟੀ।
ਥੋੜ੍ਹਾ ਇਹ ਵੀ ਰਹਿੰਦਾ ਹੈ ਨਾ, ਜੋਬ ਅਗਰ ਕੋਈ ਪਰਸਨ ਕਰਦਾ ਹੈ ਯਾਂ, ਕਿਸੇ ਨੇ ਬਾਹਰ ਜਾਣਾ ਕੰਮ ਤੋਂ ਕੰਮ ਕਰਨ ਲਈ ਬਾਹਰ ਜਾਣਾ। ਤੇ ਫੇਰ ਜਲਦੀ ਸਭ ਕੁਛ ਕਰਨਾ ਪੈਣਾ, ਜਲਦੀ ਉੱਠਣਾ ਜਲਦੀ ਅ ਸਾਡਾ ਬ੍ਰੇਕਫਾਸਟ ਹੋਏਗਾ ਤੇ ਜਲਦੀ ਲੰਚ ਹਾਂ ਟਾਈਮ ਸਿਰ ਹੁੰਦਾ ਨਾ ਫੇਿਰ ਉਹਨਾ ਦਾ ਟਾਈਮ ਪੰਚੁਅਲ ਹੋ ਜਾਂਦੇ ਨੋਟ ਟਾਈਮ ਦੇ ਤੇ ਉਹਨਾਂ ਦਾ ਸਭ ਕੁਛ ਟਾਈਮ ਤੇ ਹੁੰਦਾ ਤੇ ਅਧ ਸਾਡੇ ਨਾਲ ਹੀ ਫੈਕਟਰੀ ਹੈ ਨਾ ਮੇਨ ਗੱਲ ਤੇ ਇਹ ਹੈ ਸਾਡੇ ਘਰ ਦੇ ਨਾਲ ਹੀ ਫੈਕਟਰੀ ਹੈ ਤਾਂ ਥੋੜ੍ਹਾ ਜਹਾ ਹੋ ਜਾਂਦਾ ਕਿ ਨਾਲ ਦੇ ਨਾਲ ਮਿਲਦਾ ਰਹਿੰਦਾ ਆਉਂਦੇ ਜਾਂਦੇ ਖਾ ਲੈਂਦੇ ਨੇ। ਜਦੋਂ ਮਨ ਕੀਤਾ, ਫੋਨ ਕਰ ਦਿੱਤਾ ਆ ਜਾਂਦੇ ਨੇ
ਹੋਰ ਸੁਣਾਔ
ਬਸ ਵਧੀਆ। ਤੁਸੀ ਸੁਣਾਔ? ਮੈਂ ਕਿਆ ਸਾਡੇ ਕੋ ਪੁੱਛਣੀ ਆਂ
ਅੱਛਾ ਕੀ ਪੁਛਨੈ। ਬਸ ਬੈਠੇ ਹੋਏ ਸੀ ਕੱੱਚਲ ਗੱਲ ਈ ਕਰ ਲਈਏ ਹੋਰ
ਬਸ ਮੈਂ ਕਿਆ ਚਲੋ ਪੁੱਛਣੀ ਆਂ
ਅੱਛਾ
ਹਾਂ ਤੇ ਬਸ ਤੁਆਡੇ ਨਾਲ ਗੱਲ ਈ ਕਰਦੀ ਪੀ ਸੀ। ਹੁਣ, ਮੈਂ ਸ਼ੈਡਿਊਲ ਸ਼ੁਰੂ ਹੋ ਗਿਆ ਸਾਡਾ। ਵੈਸੇ ਤੇ ਵਧੀਆ ਏ ਟਾਈਮ ਸਿਰ ਅਗਰ ਕੁਛ ਕਰੀਏ ਅਸੀ ਚੀਜ਼ਾਂ
ਹਾਂ, ਮੇਰੇ ਬੱਚਿਆਂ ਸ ਔਈਯੋ ਆਦਤ ਪਈ ਹੋਈ ਏ।
ਜਲਦੀ ਉੱਠ ਦੇ ਦੇ ਉਹਨਾਂ ਨੇ ਜਲਦੀ ਸੋ ਜਾਂਦੇ ਉਹਨਾਂ ਨੇ ਬੱਚਿਆਂ ਨੂੰ ਸਈ ਆਦਤ ਪੈ ਜਾਂਦੀ ਏ ਫਿਰ
ਜਾਂਦੇ ਨੇ ਬੱਚੇ। ਆਪਣਾ ਫਿਰ ਛੋਟੀ
ਚਿਆਂ ਨੂੰ ਭੇਜਨੇ ਆਂ ਕੀ ਸਿਖਾਣ ਲਈ ਭੇਜਣੇ ਆਂ ਬੀ ਹਾਂ ਬਈ ਡੀਸੀਪਲੇਨ ਹੋਵੇ ਬੱਚੇ ਚ, ਬੱਚਾ ਪੰਚੁਅਲ ਹੋਏ ਟਾਈਮ ਦੇ ਅਕੋਡਿੰਗ ਤੇ ਫੇਰ ਉਹ ਜਦੋਂ ਸਾਡਾ ਘਰ ਦਾ ਮਾਹੌਲ ਈ ਉਵੇਂ ਜਾ ਹੋਏਗਾ ਅਗਰ ਅਸੀ ਚੁਵਾਂ ਲੱਗਦੀਆਂ, ਠੀਕ ਐ ਸਾਡਾ ਅ ਉ ਠਣ ਦਾ ਟਾਈਮ ਵੀ ਠੀਕ ਏ, ਸਾਡਾ ਸੋਨ ਦਾ ਟਾਈਮ ਵੀ ਠੀਕ ਚੱਲਦਾ ਪਿਐ ਤੇ ਫੇਰ ਬੱਚੇ ਨੇ ਆਪ ਆਪਣੇ ਆਪ ਕਿਤੇ ਨਾ ਕਿਤੇ ਡੀਸੀਪਲੇਨ ਵਰਡ ਆਪਣੇ ਆਪ ਈ ਉਹਦੇ ਚ
ਹੂੰ, ਔ ਤੇ ਹੈ ਈ ਏ ਜਿਵੇਂ ਸਿਖਾਵਾਂਗੇ ਔਈ ਸਿੱਖਣਗੇ ਬੱਚੇ।
ਹਾਂ, ਬਿਲਕੁਲ ਸਈ ਕੈ ਰਏ ਔ। ਹੁਣ ਇੱਧਰ ਸਾਡੇ ਚਾਅ ਤੱਕ, ਚਾਅ ਨੀ ਪੀਂਦੇ ਸਵੇਰੇ ਸਿੱਧਾ ਨਾਸ਼ਤਾ ਹੁੰਦੈ, ਉੱ ਧਰ ਸਾਡੇ ਚਾਅ ਪੀਂਦੇ ਹੁੰਦੇ ਸੀ। ਚਾਅ ਦਾ ਐਨੰਦਾ ਕਿ ਸਵੇਰੇ ਫੇਰ ਚਾਹ ਪਾਣੀ ਜੀ ਸਾਡੇ ਦਸ ਵੱਜ ਜਾਂਦੇ ਨੇ ਤੇ ਆਪੇ ਫੇਰ ਨਾਸ਼ਤਾ ਤੇ ਗਿਆਰਾਂ ਵਜੇ ਰੇਡੀ ਹੋਣਾ ਨਾ
ਨਾ ਫੇਰ ਇਥੇ ਤਾ ਸਵੇਰੇ ਨਸ਼ਤਾ ਸਿੱਧਾ ਕਰਕੇ ਜਾਂਦੇ ਨੇ ਚਾਹ ਹੋਰ ਚਾਵਾਂ ਚੁਵਾਂ ਨੀ ਪਿੰਦੇ ਹੈਗੇ।
ਅੱਛਾ ਫਿਰ ਨਾਸ਼ਤੇ ਬਾਅਦ ਚਾਹ ਪੀਂਦੇ ਹੋਣਗੇ ਨਾ ਸਾਡੇ ਵੀ ਸੇਮ ਏਹੀ ਓ ਏ। ਕੋਲ ਡਿੱਟੋ ਪਹਿਲਾਂ ਉਠਣਗੇ ਆਪਣਾ ਅ ਨਾਲ ਰੇਡੀ ਰੂਡੀ ਹੋਣਗੇ। ਫਰੈਸ਼ ਫਰੁਸ਼ ਹੋ ਕੇ ਰੇਡੀ ਹੋ ਜਾਣਗੇ ਫਿਰ ਉਸ ਤੋਂ ਬਾਅਦ ਰੇਡੀ ਹੋਣ ਤੋਂ ਬਾਅਦ ਫਿਰ ਨਾਸ਼ਤਾ ਚਾਹੀਦਾ ਫਿਰ ਨਾਸ਼ਤੇ ਤੋਂ ਬਾਅਦ ਸਿੱਧਾ ਇਹ ਹੁੰਦਾ। ਚਲੋ ਵਧੀਆ ਈਏ ਮੇਰੇ ਹਿਸਾਬ ਨਾਲ ਤੇ ਪੰਚੁਅਲ ਹੋਣਾ ਸਭ ਤੋਂ ਵਧੀਆ।
ਹੋਰ
ਹਮ ਹੋਰ ਸੁਣਾਓ ਕੋਈ ਰੈਸਪੀ ਰੁਸਪੀ ਦੱਸ ਦੋ। ਵਧੀਆ ਜੀ ਤੁਹਾਨੂੰ ਕੋਈ ਆਦੀ ਹੋਵੇ ਤਾਂ
ਹਾਂ ਹਾਂ ਮੈਂ ਤੁਸੀਂ ਇਹ ਦੱਸੋ ਨਾ ਕੀ ਪੁੱਛਣਾ। ਸਾਬੂਤ ਦਾਣੇ ਦੀ ਟਿੱਕੀਆਂ ਬਹੁਤ ਅੱਛੀ। ਅੱਛੀਆਂ ਬਣਦੀਆਂ। ਤੁਹਾਡੇ ਅਸੀਂ ਬੜੇ ਸਵਾਦ ਨਾਲ ਖਾਂਦੇ ਹਾਂ। ਅਸੀਂ ਸਾਬਤ ਦਾਣੇ ਨੂੰ ਪਹਿਲੇ ਭਿਗੋ ਕੇ ਰੱਖ ਦਿੰਦੇ ਹਾਂ ਪੂਰੀ ਰਾਤ ਉਹਨੂੰ ਨਾ ਇੱਕ ਰਾਤ ਪੂਰਾ ਭਿਗੋ ਕੇ ਰੱਖ ਦਿੰਦੇ। ਸਾਬੁਤ ਦਾਨਾ ਨੀ ਉਸ ਤੋਂ ਥੋੜੀ ਸੀ ਕੁਆਂਟਿਟੀ ਘੱਟ ਲੈ ਕੇ ਆਲੂ ਉਬਾਲ ਨੇ ਸਵੇਰੇ ਅਗਲੇ ਦਿਨ
ਅੱਛਾ ਆਲੂ ਬੋਇਲ ਕਰਕੇ ਪਾਦੇ ਓ।
ਕੋਈ ਬੋਇਲ ਕਰਕੇ ਪਾਣੇ ਨੇ। ਵਿੱਚ ਤੇ ਫੇਰ ਓ ਨੂੰ ਅਛੀ ਤਰ੍ਹਾ ਮਿਕਸ ਕਰਕੇ ਮੈਸ਼ ਕਰਕੇ ਬੈਟਰ ਬਣਾ ਲੈਣਾ। ਉਹਦੇ ਵਿੱਚ ਅਸੀਂ ਆਪਣੇ ਸਵਾਦ ਅਨੁਸਾਰ ਨਮਕ ਮਿਰਚ ਮਸਾਲੇ ਸਾਰਾ ਕੁਛ ਪਾ ਕੇ। ਜੋ ਜੋ ਤੁਸੀਂ ਪਾਣਾ ਚਾਹੁੰਦੇ ਹੋ ਉਹ ਪਾ ਕੇ ਬੱਚੇ ਅਤੇ ਅਸੀਂ ਅਸੀਂ ਫੇਰ ਉਹਨੂੰ ਅਹ ਮਤਲਬ ਟਿੱਕੀਆਂ ਦੀ ਸ਼ੇਪ ਦੇ ਦਿੰਦੀ ਹ ਫਿਰ ਉਸ ਤੋਂ ਬਾਅਦ ਫੇਰ ਐਵੇਂ ਦੂਜੀ ਸਾਈਡ ਤੇ ਅਸੀਂ ਅਹ ਮੱਧਮ ਸੇਕ ਤੇ ਤੇਲ ਨੂੰ ਚੜਾਣਾ ਗੈਸ ਤੇ ਤੇ ਅਸੀਂ ਫੇਰ ਉਹਨੂੰ ਤਲਣਾ ਫੇਰ ਤਲ ਕੇ ਅੱਛੀ ਤਰ੍ਹਾਂ ਕਰਦੋ ਫਰਾਈ ਕਰਨ ਤੋਂ ਬਾਅਦ ਚਟਨੀ ਕੋਈ ਵੀ ਆਪਣੀ ਘਰ ਬਣਾਉਣੀ ਹੈ ਘਰ ਬਣਾ ਲਓ ਨਹੀਂ ਤਾਂ ਟੋਮੈਟੋ ਕੈਚਅਪ ਤੇ ਹੁੰਦਾ ਹੀ
ਹਮ ਤੇ ਤਵੇ ਤੇ ਪ੍ਰਰਾਪ ਕਰਦ ਕੇ ਕੜਾਈ ਖੱੱਚੋ
ਤੇ ਅਸੀਂ ਦੇਖੋ ਕੁਆਂਟਿਟੀ ਜ਼ਿਆਦਾ ਚ ਬਣਾਉਂਦੇ ਹਾਂ ਤੇ ਕੁਆਂਟਿਟੀ ਜ਼ਿਆਦਾ ਬਣਾਨ ਕਰਕੇ ਅਸੀਂ ਕੜਾਹੀ ਚ ਹੀ ਤਲਦੇ ਹਾਂ ਕੜਾਹੀ ਚ ਪਤਾ ਕੀ ਰਹਿੰਦਾ ਕਿ ਡੀਪ ਫਰਾਈ ਹੋ ਜਾਂਦਾ
ਅੱਛਾ ਹਮ
ਤੇ ਅਗਰ ਅਸੀਂ ਉ ਬਣਾਈਏ ਅਹ ਤਵੇ ਤੇ ਬਣਾਈਏ ਤਵੇ ਤੇ ਅਗਰ ਤਵੇ ਤੇ ਤਾਂ ਬਣਾਉਦੇ ਹਾਂ ਜਦੋਂ ਅਸੀਂ ਥੋੜ੍ਹੀ ਬਹੁਤੀ ਬਣਾਉਣੀ ਹੋਣਾ ਮੰਨ ਲਓ ਦਸ ਬਾਰਾਂ ਹੀ ਬਣਾਾਨੀਆਂ ਨੇ ਤਾਂ ਅਸੀਂ ਤਵੇ ਤੇ ਬਨਾਉਦੇ ਹਾਂ ਤਵੇ ਤੇ ਫਿਰ ਬੰਦੇ ਨੂੰ ਕੰਮ ਕਰਨਾ ਨਾ ਤਵੇ ਤਾਂ ਥੋੜਾ ਟਾਈਮ ਲੱਗ ਜਾਂਦਾ ਨਾ ਹਾਂ ਤੇ ਫਿਰ ਹਾਂ ਉਹਨੂੰ ਪੂਰਾ ਸੇਕ ਲੈਣੇ ਚ ਟਾਈਮ ਲੱਗਦਾ ਤੇ ਬਾਕੀ ਤੁਸੀਂ ਇੱਕ ਵਾਰ ਟਰਾਈ ਕਰਨਾ ਬਹੁਤ ਸਵਾਦ ਬਣਦੀ ਤੀਆਂ ਨੇ ਬਹੁਤ ਮਤਲਬ ਇਹ ਵੈਸੇ ਤੇ ਅ ਲੋਕੀ ਜ਼ਿਆਦਾਤਰ ਉਹਦੇ ਚ ਖਾਂਦੇ ਨੂੰ ਵਰਤ ਦੇ ਵਿੱਚ ਸਾਬੂ ਦਾਨ ਉਹ ਮੰਨਿਆ ਜਾਂਦਾ ਨਾ ਸ਼ੁੱਧ ਮੰਨਿਆ ਜਾਂਦਾ ਤੇ ਸਾਬੂ ਦਾਣੇ ਨੂੰ ਲਈ ਲੋਕੀ ਸ ਉਹਦੇ ਯੂਜ ਕਰਦੇ ਨੇ ਪਰ ਸਾਬੂ ਦਾਨਾ ਵੈਸੇ ਵੀ ਅੱਛਾ ਹੁੰਦਾ ਸਿਹਤ
ਹਾਂ ਉਹ ਤਾਂ ਹੈਲਦੀ ਹੁੰਦਾ ਹੈ। ਤੇ ਚਟਨੀ ਪੁਦੀਨੇ ਦੀ ਬਣਾ ਹ
ਚਟਨੀ, ਪੁਦੀਨੇ, ਧਨੀਆ, ਟਮਾਟਰ। ਟਾਟਰ ਦੀ ਜੋ ਵੀ ਤੁਹਾਨੂੰ ਪਸੰਦ ਆਉਂਦੀ ਹੈ, ਅਸੀਂ ਵੈਸੇ ਧਨੀਆ ਅਤੇ ਪੁਦੀਨੇ ਟਮਾਟਰਾਂ ਦੀ ਬਣਾਉਂਦੇ ਹਾਂ ਮੋਸਟਲੀ। ਧਨੀਆ ਦੀ ਅਲੱਗ ਬਣਾ ਲੈਂਦੇ ਦੇ ਹਾਂ ਟਮਾਟਰ ਤੇ ਅ ਥੋਮ ਦੀ ਅਲੱਗ ਬਣਦੀ ਹੈ। ਸਾਡੀ ਕਈਆਂ ਦੀ ਲੋਕਾਂ ਦੀ ਨਾ ਮਿੱਠੀ ਪਸੰਦ ਆਉਂਦੀ ਹੈੜ ਤੇ ਮਿੱਠੇ ਵਾਸਤੇ ਧਨੀਆਂ ਚ ਹਲਕੇ ਅਹ ਅੱਧਾ ਦੋ ਚਮਚ ਉਹ ਪਾ ਦਿੰਦੇ ਹ ਖੰਡ ਦਾ। ਤੇ ਉਹ ਮਿੱਠੀ ਹੋ ਜਾਂਦੀ ਹੈ। ਬਾਕੀ ਟਮਾਟਰਾਂ ਦੀ ਥੋੜ੍ਹੀ ਖ ਬਣਦੀ ਹੈ।
ਹਮ
ਆਪਣੀ ਆਪਣੀ ਪਸੰਦ ਡਿਪੈਂਡ ਕਰਦਾ ਹੈ, ਕਿ ਹਾਂ ਤੁਹਾਨੂੰ ਕਿਹੜੀ ਚਟਨੀ ਸਵਾਦ ਲੱਗਦੀ ਹੈ। ਹਾਂਜੀ। ਤੇ ਬਾਕੀ ਬਾਕੀ ਅਤੇ ਮੈਂ ਹੁਣ ਬਣਾਨੀ ਆ ਸੀ ਕਾਫੀ ਟਾਈਮ ਤੋ ਮੈ ਕਹਿੰਦੀ ਵੀ ਆ ਬਣਾਵਾਂਗੀ ਬਣਾਵਾਂਗੀ ਬਸ ਹ ਸਾਬੂ ਦਾਣਾ ਭਿਗੋਉਣਾ ਹੀ ਨੀ ਯਾਦ ਰਹਿੰਦਾ, ਬਣਾਵਾਂਗੀ ਤੁਹਾਨੂੰ ਭੇਜਾਂਗੀ।
ਆਹੋ ਕੋਈ ਨੀ ਜ਼ਰੂਰ ਭੇਜਨਾ।
ਹਾਂ ਫਰ ਤੁਸੀਂ ਭੀ ਬਣਾ ਕੇ ਵੇਖਣਾ, ਫਿਰ ਟਰਾਈ ਕਰਨਾ, ਫਿਰ ਦੱਸਣਾ ਕਿਵੇਂ ਦੀ ਲੱਗੀ ਹੈ। ਪਹਿਲੇ ਤਾਂ ਖਾਣਾ ਫੇਰ ਦੱਸਣਾ ਕਿਵੇਂ ਜ ਲੱਗੀ ਪਹਿਲੇ ਮੈਂ ਬਣਾਵਾਂਗੀ। ਕਿਉਂਕਿ ਨਾ ਮੈਨੂੰ ਯਾਦ ਹੀ ਨੀ ਰਹਿੰਦਾ ਸਾਬੂ ਦਾਣੇ ਨੂੰ ਭਿਗੋਉਣਾ ਹੀ ਨੀ ਯਾਦ ਰਹਿੰਦਾ। ਤੋ ਮੇਨ ਤੇ ਜੇ ਭਿੱਗੇਗਾ ਤਾਂ ਹੀ ਬੰਨੇਗੇ ਨਾ। ਸਾਬੂ ਦਾਣਾ ਸਖਤ ਜਿਆ ਹੁੰਦਾ ਏ ਨਾ। ਹੋਰ- ਚਲੋ ਫੇਰ ਠੀਕ ਹੈ। ਆਨਾ ਘਾਰ ਕਦੀ।
ਹਾਂ, ਕੋਈ ਨੀ ਆਵਾਂਗੀ ਜ਼ਰੂਰ। ਤੁਸੀਂ ਆਣਾ।
ਕੋਈ ਨੀ ਮੈਂ ਵੀ ਲਗਾਵਾਂਈ ਚੱਕ- ਕ ਠੀਕ ਹੈ ਓਕੇ, ਬਾਏ।